ਹੈਲੋ
ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਹੋਰ ਕੀ ਹਾਲ ਚਾਲ ਨੇ?
ਠੀਕ ਹੈ ਤੁਸੀਂ ਸੁਣਾਓ?
ਬਸ ਵਧੀਆ, ਬਾਬਾ ਜੀ ਦੀ ਕਿਰਪਾ।
ਹਮ ਹੋਰ ਬਸ ਚਾਹ ਪੀ ਲਗੇ ਸੀ ਹੁਣ ਹੋਰ ਬਸ ਆਏ ਸੀ ਨਾ ਕਿੱਧਰੋਂ ਬਸ ਪ੍ਰੋਗਰਾਮ ਹੈਗਾ ਸੀ ਬਿਜੀ ਸੀਗੇ।
ਅੱਛਾ
ਘਰ ਹੀ ਲਾ ਲਓ ਤੁਸੀਂ ਪ੍ਰੋਗਰਾਮ ਸੀ ਜਿਵੇਂ ਕਿ ਬਾਬਾ ਜੀ ਨਾਲ ਨੇ। ਤੇ ਬਹੁਤ ਬਸ ਉਧਰੋਂ ਆਈ ਨਾ। ਸੀ ਸੰਗਤ ਬਹੁਤ ਜ਼ਿਆਦਾ ਬੜਾ ਆਨੰਦ ਆਇਆ।
ਜ਼ਿਆਦਾ
ਹਮ ਬਹੁਤ ਹੋ ਗਿਆ ਕੀਰਤਨ ਹਾਂ ਬਸ ਉੱਥੇ ਖੰਡ ਪਾਠ ਸੰਪਟ ਪਾਠ ਰੱਖਿਆ ਏ ਨਾ।
ਅੱਛਾ
ਪਾਠੀ ਸਿੰਘ ਬਾਹਰੋਂ ਆਏ।
ਤੇ ਉਹ ਬਹੁਤ ਵਧੀਆ ਪਾਠ ਕਰਦੇ ਨੇ ਤੇ ਕੀਰਤਨ ਵੀ ਬਹੁਤ ਵਧੀਆ ਕਰਦੇ ਨੇ ਉਹ।
ਅੱਛਾ ਅੱਛਾ ਆਨੰਦ ਆ ਗਿਆ ਹੋਣਾ ਤੁਹਾਨੂੰ ਤੇ ਸੁਣ ਕੇ ਕਰਮਾਂ ਵਾਲੇ ਓ।
ਲੇਟ ਗਏ ਆ ਅਸੀਂ ਘਰੋਂ। ਤਬੀਅਤ ਠੀਕ ਨੀ ਸੀ ਅੱਜ ਮਨ ਵੀ ਨੀ ਸੀ ਵੀ ਨੀ ਜਾਣਾ ਅੱਜ ਨੀ ਜਾ ਸਕਾਂਗੇ ਬਾਬਾ ਜੀ।
ਹਾਂ ਬਸ ਇਹੀ ਤੇ ਕਲਜੁਗ ਐ ਨਾ।
ਹਾਂ ਕਿੰਨਾ ਜ਼ੋਰ ਦਿਖਾਂਦਾ।
ਇਹੀ ਜ਼ੋਰ ਦਿਖਾਂਦਾ ਆਪਣਾ ਮੈਂ ਵੀ ਕੱਲ ਸੰਗਤ ਚ ਕਿਧਰੇ ਜਾਣਾ ਸੀ ਤੇ।
ਹੂੰ,
ਜਾ ਨੀ ਪਾਈ ਮੇਰੀ ਵੀ ਰਾਤੀ ਤਬੀਅਤ ਖ਼ਰਾਬ ਹੋ ਗਈ ਹੱਡੀਆਂ-ਹੁਡੀਆਂ ਦਰਦ ਦੋ ਮੈਂ ਵੀ ਲੇਟ ਈ ਗਈ ਸੀ ਉੱਥੇ।
ਆਹ ਮੇਰਾ ਤਾਂ ਬਿਲਕੁਲ ਨੀ ਮੈਂ ਜਿਸ ਤਰ੍ਹਾਂ ਸੁੱਤੀ ਪਈ ਸੀ ਮੈਂ। ਜਹਾਨ ਮੇਰੀ ਦੇ ਗਿਆ ਬਸ ਉਹੀ ਆ ਲੈ ਕੇ ਗਈ ਆ ਕਹਿੰਦੇ ਤੂੰ ਨੀ ਜਾਏਗੀ ਤੇ ਅਸੀਂ ਤੇਰੇ ਨਾਲ ਹੀ ਆ ਅਸੀਂ ਨੀ ਜਾ ਸਕਨਾ। ਵੀ ਸ਼ਰਮ ਆਂਦੀ ਆ ਸਾਨੂੰ
ਇਹ ਤੇ ਹੈ ਉੱਦਮ ਕਰਨਾ ਪੈਂਦਾ ਵੈ।
ਉਹਨਾਂ ਹਿੰਮਤ ਦਿੱਤੀ।
ਅਸੀਂ ਤੇ ਬੰਦਾ ਟਾਲ਼ ਹੀ ਦਿੰਦਾ ਚੱਲ ਸੁੱਤਾ ਵੈ ਤੇ ਸੁੱਤਾ ਹੀ ਰਹਿ ਜਾਵੇ ਚੱਲ। ਕੱਲ ਚਲਾ ਜਾਓਗੀ ਥੋੜ੍ਹੀ ਦੇਰ ਬਾਅਦ ਚਲੇ ਜਾਊਗੇ।
ਸਹੀ ਗੱਲ ਐ ਕੱਲ ਦੇ ਬਿਨਾ ਜਾ
ਉਹਨੇ ਤੇ ਦਿ ਹਾਂ ਉਹਨੇ ਤੇ ਦਿਖਾਉਣਾ ਕਲਯੁੱਗ ਨੇ ਜ਼ੋਰ ਹੁਣ ਕਈ ਵਾਰ ਅਸੀਂ ਸੋਚ ਣੇ ਆ ਬਈ ਅਸੀਂ ਸਵੇਰੇ ਉੱਠੀਏ ਰੋਜ਼ ਸੋਚਦੇ ਆ ਉਠ ਉੱਠੀਏ। ਪਰ ਨਹੀਂ ਉੱਠਿਆ ਪੈਦਾ ਜੀ ਨੀਂਦਰ ਵੀ ਖੁੱਲਦੀ ਐ ਸਾਡੀ ਜਾਗ ਵੀ। ਲੇਕਿਨ ਉੱਠ ਈ ਨੀ ਪਾਂਦੀ ਫੇਰ ਕਹਿੰਨੇ ਆ ਚੱਲ ਥੋੜ੍ਹੀ ਦੇਰ ਸੋਜੀਏ ਹੋਰ। ਇਹੀ ਐ ਨਾ ਕਲਯੁਗ ਆਪਣਾ ਜ਼ੋਰ ਦਿਖਾਂਦਾ ਹੀ ਦਿਖਾਂਦਾ ਕਹਿੰਦਾ ਸੰਗਤ ਨਾ ਕਰੇ ਕੋਈ
ਨੀਂਦਰ ਆ ਜੇ ਫੇਰ ਤਾਂ ਦੁਬਾਰਾ ਨੀਂਦਰ ਖੁੱਲਦੀ ਲੇਟ ਆ ਫਿਰ ਨੀ ਖੁੱਲਦੀ ਨੀਂਦਰ।
ਤੇ ਸਵੇਰੇ ਜ਼ਰੂਰ ਛੇ ਵੱਜ ਜਾਂਦੇ ਨੇ ਸੱਤ ਤਿੰਨ ਵਜੇ ਜ਼ਰੂਰ ਖੁੱਲਦੀ ਐ ਨੀਂਦਰ।
ਹਾਂ ਹਾਂ ਉਹ ਤਾਂ ਹੈ ਬਸ ਹੈਗਾ ਨਾ ਕੁਛ ਦਿਲ ਨੀ ਕਰਦਾ। ਆਂਦਾ ਬੰਦਾ ਸਾਰਾ ਦਿਨ ਥੱਕਿਆ ਹੋਇਆ ਬੰਦਾ ਕੀ ਕਰਨਾ ਸੁੱਤਾ ਹੀ ਰਹੇ। ਕੁੱਛ ਅਸੀਂ ਆਦਤ ਨੀ ਨਾ ਪਾਈ ਮੈਂ ਤੇ ਬਿਲਕੁਲ ਨੀ ਉੱਠ ਪਾਂਦੀ।
ਹਾਂ ਰੋਟੀਨ ਬਣਾਣਾ ਚਾਹੀਦਾ ਇਨਸਾਨ ਨੂੰ ਰੋਟੀਨ ਬਣਜੇ ਨਾ ਫਿਰ। ਫੇਰ ਬੰਦਿਆਂ ਜਾਣਾ ਜਾਣਾ।
ਇਸ ਤਰ੍ਹਾਂ ਆਦਤ ਨੀ ਨਾ ਹੈਗੀ ਬਸ ਉੱਠਣਾ ਤੇ ਫੇਰ ਬਾਥਰੂਮ ਫਿਰ ਸੋ ਜਾਣਾ ਵਾਸ਼ਰੂਮ ਵ
ਅੱਛਾ ਉੱਥੇ ਫੇਰ ਕੀ ਸੁਣ ਕੇ ਆਏ ਉੱਥੇ ਕੀ ਸਾਖੀ ਸੁਣਾਈ ਉਹਨਾਂ ਨੇ।
ਉੱਧਰ ਉਹਨਾਂ ਨੇ ਤਾਂ ਬਹੁਤ ਉਹ ਕਹਿੰਦੇ ਨਾ ਚੰਗੀਆਂ ਗੱਲਾਂ ਯਾਦ ਨੀ ਰਹਿੰਦੀਆਂ। ਮੁੂੰਦਿਆਂ ਚੁਗਲੀ ਯਾਦ ਰਹਿੰਦੀਆਂ ਗੱਲਾਂ।
ਹਾਂ ਕੁਛ ਇੱਕ ਅੱਧਾਂ ਹਿੰਟ ਹੀ ਯਾਦ ਹੋਣਾ।
ਹੂੰ ਹੂੰ, ਉਹਨਾਂ ਨੇ ਬੜੇ ਵਧੀਆ ਸੁਣਾਏ ਜਿਵੇਂ। ਕਿ ਵੀ ਸੰਗਤਾਂ ਕੋਲ ਜਾਣਾ ਤੇ ਖਾਲੀ ਹੱਥ ਜਾਣਾ ਚਾਹੀਦਾ ਅਗਰ ਸੰਗਤ ਵਿੱਚ ਜਾਣਾ ਤੁਸੀਂ ਜੇ ਅਗਰ ਗੁਰ ਜਾਣਾ ਤੁਸੀਂ ਤੇ ਫਿਰ ਕਦੇ ਵੀ ਖਾਲੀ ਹੱਥ ਨਾ ਜਾਵੇ ਕੁਛ ਨਾ ਕੁਛ ਤਾਂ ਜ਼ਰੂਰ ਲੈ ਕੇ ਜਾਵੇ।
ਹਾਂ ਅਸੀਂ ਕੋਈ ਰਾਜੇ ਮਹਾਰਾਜੇ ਕੋਲ ਵੀ ਜਾਈਏ ਤੇ ਕੁਛ ਲੈਣ ਜਾਈਏ। ਉਹਦੇ ਕੋਲ ਹੀ ਕੁਛ ਦੇ ਲੈ ਕੇ ਜਾਣਦੇ ਆ ਨਾ ਉਹ ਹਿਸਾਬ ਐ ਹਾਂ। ਠੀਕ ਐ ਠੀਕ ਐ ਚੰਗੀ ਗੱਲ ਕਹਿੰਦੀ ਓਹਨਾਂ ਨੇ। ਹੂੰ-
ਤੇ ਉੱਥੇ ਦਸਵੰ ਮਾਨ ਏਜ ਹੋ ਗਿਆ ਸੀ ਨਾ ਜਿਵੇਂ ਕਿ ਅਸੀਂ ਥੇ ਬੈਠੇ ਰਹੀਏ। ਜਿਸ ਤਰਾਂ ਜਿਵੇਂ ਕਿ ਆਪਣੇ ਆਪ ਨੂੰ ਕੰਟਰੋਲ ਕਰਨਾ ਨਾ ਮੁਸ਼- ਕੀ ਲੈ ਗਿਆ ਉਨਦਾ, ਹੋ ਦੇ ਅੰਦਰੋਂ ਅੰਦਰ ਅੱਖਾਂ ਬੰਦ ਕਰਕੇ ਨਾ ਮੈਂ ਪੀਂਦੀ ਰਹੀ ਆਪਣੇ ਆਪ ਨੂੰ ਵੀ ਜਿਵੇਂ ਅੰਸੂ ਮੇਰੇ ਅੰਦਰ ਕੋਈ ਵੇਖੇ ਕਿਉਂ ਰੋੱਦੇ
ਹਾਂ, ਹਾਂ, ਹਾਂ ਹੁੰਦੈ, ਬਹੁਤ ਈ ਰਸ ਹੁੰਦੈ, ਅਲੱਗ ਈ ਰਸ ਹੁੰਦਾ। ਮਤਲਬ ਇਹ ਕਹਿੰਦੇ ਨੇ, ਜੇ ਅਗਰ ਕਿਸੇ ਨੂੰ ਆ ਰਿਹਾ ਨਾ ਰੋਣਾ, ਇਸ ਚੀਜ਼ ਤੇ ਆਪਣਾ ਕੱਢਣਾ ਚਾਹੀਦਾ। ਕਿਸੇ ਨੂੰ ਵੇਖਣਾ ਨੀ ਚਾਹੀਦਾ ਕਿ, ਉਹ ਕੀ ਸੋਚੇਗਾ। ਇਹ ਚੀਜ਼ ਕੱਢਣੀ ਚਾਹੀਦੀ ਹੈ ਆਪਣਾ ਅੰਦਰੋਂ ਕਿਉਂਕਿ ਇਹ ਕੱਢਣ ਨਾਲ ਸਾਡੇ, ਪਾਪ ਧੁਲਦੇ ਨ ਕਹਿੰਦੇ ਨੇ।
ਹਮ
ਹਾਂ ਸਾਡੇ ਜੋ ਵੀ ਕਰਮ ਹੁੰਦੇ ਨੇ ਗ਼ਲਤ ਕਰਮ ਜਿੜੇ ਜਾਂਦੇ ਨੇ ਇਨਸਾਨ ਕੋਲ
ਬ ਜਿਸ ਤਰਾਂ ਕੀ ਉਹਨਾਂ ਨੇ, ਬਾਬਾ ਜੀ, ਬਾਬਾ ਜੀ ਹੈਗੇ ਸੀ, ਜਦੋਂ ਉਹ ਮਨ ਦੀ ਭਾਵਨਾ ਜਾਣ ਲੈਂਦੇ ਸੀ ਨਾ ਬਈ ਉਹ ਅਸੀਂ ਬਈ, ਇਸ ਟਾਈਮ ਬਾਬਾ ਜੀ ਹੈਗੇ ਸੀ, ਹਾਂ। ਮਨ ਈਚ ਅਸੀ ਬਈ ਸੋਚਦੇ ਸੀ, ਤੇ ਨਾਲੇ ਈ ਬਾਬਾ ਜੀ ਜਾਣ ਲੈਂਦੇ ਸੀ। ਤੇ ਉੰਝ ਈ ਅਜੇ ਈ ਹੋਇਆ, ਮੇਰੇ ਨਾਲ, ਬਈ ਜਿਸ ਤਰ੍ਹਾਂ ਕਿ ਮੈਂ ਸੋਚ ਰਹੀ ਸੀ, ਮੈਂ ਵੀ ਅੱਜ ਕੁੱਛ ਨਾ ਪੁੱਛ ਬਨਾਕੇ ਲੈਕੇ ਜਾਵਾਂ। ਚਾ ਵਧ ਰਹੀ। ਸ਼ਾਦੀ ਪਰ ਨਹੀਂ ਬੁਲਾ ਸਕੀ ਕਜ਼ੂਰ ਸੀ ਸਬ ਥਕਾਵਟ ਇਨੀ ਹੋਦੀ ਸੀ। ਹਾਂ ਉਹਨਾਂ ਨੇ ਵੀ ਗੱਲ ਕਰ ਆਹੋ ਤੇ ਸੰਗਤ ਚ ਕੁਛ ਨਾ ਕੁਛ ਹੁੰ
ਭਾਵਨਾ ਕੁਛ ਨਾ ਕੁੱਛ ਲੈ ਕੇ ਨ ਠੀਕ।
ਹਾਂ, ਕਹਿੰਦੇ ਨੇ ਅਗਰ ਭਾਵਨਾ ਹੀ ਬਣਾਓ ਨਾ ਘਰ ਦੇ ਵਿੱਚ- ਤੁਹਾਡਾ ਪ੍ਰਸ਼ਾਦ ਪੁਹਚ ਹਾਂ ਤੇ ਬੜਾ ਮਨ ਸੀ ਫੇਰ ਉਹ ਕਹਿੰਦੇ ਨਾ ਵੀ ਪਹਿਲੇ ਸੇਵਾ ਕਰੋ ਹੀ ਸ਼ੁਰੂ ਹੋਦੀ ਏ। ਤੇ ਉੱਥੇ ਸੋਚ ਰਹੀ ਸੀ ਨਾ ਬਈ। ਬਣਾ ਕੇ ਲੈਜਾਣ ਦੀ ਤਬੀਅਤ ਠੀਕ ਨੀ ਹੈ ਫਿਰ ਘਰ ਹੀ ਸਬਜ਼ੀ ਬਣਾਈ ਹੋਈ ਸੀ ਜਿਸ ਤਰਾ ਕਿ ਤੇ ਕਹਿੰਦੇ ਨਾ ਕੋਈ ਲੈਣ ਆਜੇ ਤੇ, ਉਹ ਕਹਿੰਦੇ ਰੱਬ ਦਾ ਰੂਪ ਈ ਹੋਂਦਾ ਵੇ। ਮੈਨੂ ਕਰੋ ਹੀ ਬੇਕਾਰ, ਦੇ ਹੋ ਤੁਸੀਂ ਵੱਡੇ ਹੋ ਕੀ ਤਰੀਕ ਕੋਈ ਆਹ ਵੀ ਵੇਖਦਾ ਪ੍ਰਿਕਸ਼ਾ ਲੈਣਾ। ਚਲਿਏ ਗੁੱਸਾ ਆਉਂਦਾ ਕਿ ਨਹੀਂ, ਪਰ ਉਹ ਹੈ ਨੀ ਥੋੜਾ। ਮਨ ਜਾਣ ਲੈਂਦਾ, ਭੀ ਜਿਵੇਂ ਹਾਂ, ਬਾਬਾ ਜੀ ਦੀ ਸੀ। ਚਲੋ ਉੱਥੇ ਨੀ ਹੋ ਸਕਦੀ ਐ, ਘਰ ਵੱਡੇ ਬੈਠੇ ਨੇ, ਇਹਨਾਂ ਨੂੰ ਦਿਓ ਬਸ ਵੱਡਿਆਂ ਨੇ ਮੰਗੀ ਏ।
ਹਾਂ, ਵੱਡਿਆਂ ਦੀ ਸੇਵਾ ਸਭ ਤੋਂ ਉੱਤੇ ਐ।
ਨਹੀਂ, ਉਹ ਸੋਚਕੇ ਬਸ ਚੱਲ ਬਾਬਾ ਜੀ ਨੀ ਭੇਜਿਆ ਚੱਲ। ਵੱਡੇ ਖੁਸ਼ ਤੇ ਸਾਰੇ ਹੀ ਖੁਸ਼ ਭਈ।
ਸਾਰੇ ਖੁਸ਼, ਵੱਡੇ ਕਹਿੰਦੇ ਨਾ ਵੱਡੇ ਘਰ ਨੇ ਨਾ ਰਬ ਰੂਪ ਬੈਠਾ ਸਾਡੇ ਘਰ ਜੇ ਅਸੀਂ ਵੱਡਿਆਂ ਨੂੰ ਟਾਲ ਦਾਂਗੇ, ਗੁੱਸਾ ਕਰ ਦਾਂਗੇ। ਫੇਰ ਅਸੀ ਜੇ ਗੁਰਦੁਆਰੇ ਚਲੇ ਜਾਵਾਂਗੇ। ਫਿਰ ਉਹ ਸਾਡਾ ਦਿਲ
ਇਥੋਂ ਪ੍ਰਿਕਸ਼ਾ ਜਿਵੇਂ ਅੱਗੇ ਕਦੇ ਨੀ। ਲਿਆਉ ਤੇ ਅੱਜ ਕਿਉਂ ਲੈਣ ਆਏ ਉਹ ਭਈ ਹੋ ਜਾਂਦਾ ਨਾ ਮਨ ਚ ਆ ਜਾਂਦਾ, ਫੇਰ ਉਹ ਨਾ ਮਨ ਕਿਤੇ ਬਾਬਾ ਜੀ ਨੇ ਭੇਜਿਆ ਸੀ ਅੱਜ ਘਰ ਈ, ਇਨਾ ਦੇ ਜਿਨਾ ਨੂੰ ਲੋੜ ਜੇਹੜਾ ਨੀ ਬਨਾ ਸਕਦੇ।
ਨਾ ਲੋੜੇ ਈ ਗੁਰਦਵਾਰੇ ਵਿੱਚ ਕਈਂ। ਦਾਤੇ ਆਣ ਦਿੰਦੇ ਇਹ ਨਾਲੇ ਸਹੀ ਗੱਲ।
ਆ ਜਾਂਦੇ ਬ ਬਣਾ-ਬਣਾ ਕੇ ਥੱਕ ਜੋ ਵੀ ਠੀਕ ਨਹੀਂ ਸੀ ਤਾਂ ਵੀ ਬਣਾਇਆ ਘਰ ਚਾਵਲ ਸਬਜ਼ੀ ਕੁਛ ਖੁਆ ਨਾ ਜਿੰਨੇ ਖਾਣਾ ਨਹੀਂਂ ਚਾਦੇ ਉਹ ਲੈ ਹੀ ਜਾਣਗੇ ਬਸ।
ਲੈਈ ਜੇ ਗਾ ਉਹ ਕਹਿੰਦੇ ਨਾ। ਖਾਣੇ-ਖਾਣੇ ਤੇ ਲਿਖੇ, ਦਾਣੇ-ਦਾਣੇ ਪੇ ਲਿਖੇ, ਖਾਣ ਵਾਲੇ ਕਾ ਨਾਮ। ਜਿੱਥੇ-ਜਿੱਥੇ ਜਿਦਾ ਲਿਖਿਆ। ਭੁਣ ਜਾਣਾ ਉਹਨੇ ਆਪੇ ਖਾਣ
ਬਸ ਹਾਂ, ਉਹ ਤਾਂ ਹੈ ਨੀ ਉਥੇ ਬੜਾ ਹੀ ਆਨੰਦ ਆਇਆ। ਇਤਨਾ ਵਧੀਆ ਲੱਗਾ ਨਾ ਵੀਰ ਉ ਸਾਰਾ ਦਿਨ ਦਾ ਪ੍ਰੋਗਰਾਮ ਹੈਗਾ ਉਹ ਦਿਨ ਕਿਨਾ
ਹਾਂ-ਹਾਂ ਕਰ ਹਾਂ ਕਰ। ਭੁੱਲ ਜਾਂਦਾ ਐ ਸੰਗਤ, ਸੰਗਤ ਹੈ ਹੀ ਐਸੀ ਚੀਜ਼ ਐ।
ਹਾਂ ਅਇਉ ਤੇ ਫੇਰ ਧਿਆਨ ਬਛੀਆਂ ਏਚ ਆਂਦਾ, ਹਾਂ ਬੜੀ ਸਹੀ ਗੱਲ।
ਇਹ ਟੈਮ ਤੇ ਬੰਦੇ ਨੂੰ ਕੱਢਣਾ ਹੀ ਚਾਹੀਦਾ ਸੰਗਤ ਇਚ ਜਾਣਾ ਨਾ ਅਸੀ
ਖੁੱਲ ਜਾਂਦਾ ਵੇ ਸੰਗਤ ਯਾਹਾ ਸਵੀਕਾਰ ਹੋ ਜਾਣਾ ਫੇਰ ਬਸ ਥੋੜ੍ਹਾ ਕਲੇਸ਼। ਤੇ ਉਹ ਮਨ ਹੈਗਾ ਨਾ ਬਸ ਕਹਿੰਦਾ ਬੰਦਾ ਘਰ ਹੀ ਠੀਕ ਐ ਨਾ ਹੀ ਜਾਏ ਬੰਦਾ।
ਕੋਈ ਨੀ ਹਾਂ ਕਿਉਂ ਨਾ ਜਾਏ, ਜਾਏ ਕੀ ਕਹਿੰਦੇ ਚੁੱਪ ਭੋਜੋ ਕੋਈ ਗੱਲ ਨੀ।
ਹਾਂ ਪਰ ਨਹੀਂ ਬੈਠੇ ਜਾਂਦਾ ਨਾ ਚੁਪ ਹੋਜੇ ਫੇਰ ਫੇਰ ਕਹਿੰਦੇ ਸ਼ ਸਾਡੇ ਕਰਮਾਂ ਚ ਲਿਖਿਆ ਹੋਇਆ ਤੇ ਨਾ। ਕੱਲ ਉਹਨਾਂ ਨੇ ਕਥਾ ਕੀਤੀ ਸੀ ਭਈ ਕਲ ਕਹਿ ਰਹੇ ਸੀ ਨਾ ਗਰਮ ਭੋਗ ਬਣਾ ਆਇਆ ਅਸੀ ਤੇ ਅਸੀਂ ਕਰਮ ਜਿਹੜੇ ਕੀਤੇ ਦੇ ਨੇ, ਤੇ ਉਹ ਫੇਰ ਈ ਉਹ ਯਾ ਫੇਰ ਕਿ ਗੱਲ ਵੀ ਉਹਨਾਂ ਨੇ ਲਿਖਿਆ ਤੇ ਫਿਰ ਉਹਨਾਂ ਸਬੂਤ ਦਿੱਤਾ ਦਾ ਇਹਨਾਂ ਨੂੰ।
ਹਾਂ ਸਾਨੂੰ ਮਿਲ ਰਿਹਾ ਸਹੀ ਗੱਲ।
ਨੀ ਮਿਲ ਰਿਹਾ ਬਸ ਕਈ ਵਾਰੀ ਯਾਦ ਮਨ ਚ ਗੱਲ। ਮਗਰ ਅਸੀਂ ਗੁੱਸਾ ਕੀਤਾ ਕੀ ਫੇਰ ਪੇਸ਼ ਹੀ ਪੈ ਗਏ ਅਨੇਕ ਹੀ ਮੰਦਿਰ ਚ ਜੀ।
ਹਾਂ ਐ ਵੀ ਇੱਕ ਬੰਦਾ ਚੁੱਪ ਕਰ ਜੇ ਆਪੇ ਚੁੱਪ। ਬਸ ਕਿੰਨੀ ਦੇਰ ਬੋਲੇ ਗਾ
ਹਾਂ ਹੋਰ, ਪਰ ਉੱਥੇ ਤਾਂ ਨੂਆਂ ਘਰ ਹੈਗੀਆਂ ਧਿਆਨ ਉੱਥੇ ਏਦਾ। ਧਿਆਨ ਹੀ ਰਿਹਾ, ਬਾਬਾ ਜੀ ਮਾਫ਼ ਕਰਨਾ ਮੈਨੂੰ ਬਸ ਕੀ ਕਰ ਸਕਦਾ ਬੰਦਾ ਬਈ।
ਮੈਂ ਘਰ ਜ਼ਰੂਰ ਪਹੁੰਚਾ ਤੇ ਮੈਂ ਛੋੜ ਕੇ ਚਲੀ ਜਾਣਾ ਘਰ। ਬਈ ਘਰ ਬਨਾ ਕੇ ਨਾ ਹਾਂ, ਸੁਨਦੇ ਨੇ ਬਾਬਾ ਜੀ ਨਾ ਸੁਨਦੇ ਨੇ
ਦਿਲ ਦੀਆਂ ਜਾਨਨ ਵਾਲਾ ਪ੍ਰਮਾਤਮਾ।
ਹਾਂ ਓ ਤਾਂ ਹੈ। ਜਦੋਂ ਹੈਗੇ ਸੀ ਬਾਬਾ ਜੀ ਤਾਂ ਵੀ ਸੁਨਦੇ ਸੀ ਜਦੋਂ ਨਈ ਹੈਗੇ ਤਾਂ ਵੀ ਸੁਨਦੇ ਰੈਂਦੇ ਆਂ।
ਹਾਜ਼ਰ ਨਾਜ਼ਰ ਨੇ ਨਈ ਹਾਜ਼ਰ ਨਾਜ਼ਰ ਨੇ ਓ ਵੀ ਸਾਡੀ ਅੱਖਾਂ ਨੀ ਵੇਖ ਸਕਦੀਆਂ ਨਾ। ਅਸੀਂ ਪਾਪੀ ਆਂ ਅਸੀਂ ਨੀ ਵੇਖ ਸਕਦੇ, ਹਾਂ ਹਾਜ਼ਰ ਨਾਜ਼ਰ ਬੈ ਠਿੰਮ
ਹੂੰ ਅਸੀਂ ਨਈ ਆਂ ਹੋਰ ਤਾਂ ਗੁਰਦੁਆਰੇ ਸੈਬ ਕੈਂਦੇ ਜ਼ਰੂਰ ਜਾਓ ਰੋਜ਼ ਸਵੇਰੇ ਸ਼ਾਮ ਨੂੰ।
ਸ਼ਰਧਾ ਚਾਈਦੀ ਵਿਸ਼ਵਾਸ ਚਾਈਦੈ। ਡੋਲਨਾ ਨੀ ਚਾਈਦਾ ਅਸੀਂ ਡੋਲ ਜਾਂਨੇ ਆਂ। ਡੋਲੀਏ ਨਾਂ ਤੇ ਸਾਰੇ ਕੰਮ ਪੂਰੇ ਹੁੰਦੇ ਨੇ ਓ ਜਿਵੇਂ ਓਨਾਂ ਨੇ ਸੁਨਾਈ ਸੀ। ਕੁਰ ਬਈ ਕੀ ਕੈਂਦੇ ਨੇ ਇੱਕ ਵਾਰ ਜਾਂਦੇ ਨੇ ਤੇ ਦੂਜੀ ਵਾਰ ਜਾਂਦੇ ਨੇ ਫਿਰ ਕੰਮ ਨੀ ਪੂਰਾ ਹੁੰਦਾ ਤੇ ਡੋਲ ਜਾਂਦੇ ਨੇ, ਫਿਰ ਤੀਜੇ ਕੋਲ ਚਲਾ ਗਿਆ। ਐਸ ਤਰ੍ਹਾਂ ਨਈ ਨਾ ਹੁੰਦਾ ਇੱਕ ਤੇ ਈ ਵਿਸ਼ਵਾਸ ਰੱਖੋ। ਕਾਬ ਦੇ ਘਰ ਦੇਰ ਏ।
ਹਾਂ ਦੇਰ ਰੱਬ ਵੀ ਪ੍ਰੀਕਸ਼ਾ ਲੈਂਦਾ ਵੈਸੇ।
ਹਾਂ ਅਸੀਂ ਕਾਲ੍ਹੇ ਪੈ ਜਾਂਨੇ ਆਂ ਸਿੱਖ ਕਦੇ ਕਾਲ੍ਹਾ ਨਾ ਪਵੇ ਬਸ।
ਸਈ ਗੱਲ ਏ ਇੱਕ ਕੈਂਦੇ ਕਾਲ੍ਹਾ ਨਾ ਪਵੇ ਇੱਕ ਭਜਨ ਨਾ ਛੱਡੇ।
ਛੋੜੇ, ਹਾਂ ਇੱਕ ਦਾ ਹੋ ਕੇ ਰਵੇ। ਸਈ ਗੱਲ ਏ। ਹੂੰ, ਚਲੋ ਠੀਕ ਏ।
ਥੋੜਾ ਚਲੋ
ਫੇਰ ਦੇਖਾਂਗੇ ਬੱਚੇ ਸਬ ਠੀਕ ਓਕੇ ਸਸ਼ ਰੀ ਅ ਹਾਂਜੀ ਹਾਂ।
ਸੋਕਨਾ ਹੂੰ